ਹੈਲੋ ਹਾਂ ਹੈਲੋ ਹਾਂਜੀ। ਸਸਰੀ ਕਾਲ ਜੀ।
ਸਸਰੀ ਕਾਲ ਜੀ।
ਹੋਰ ਤੁਸੀ ਠੀਕ ਹੋ?
ਹਾਂਜੀ ਅਸੀ ਠੀਕ ਆ। ਤੁਸੀ ਦੱਸੋ ਤੁਸੀਂ ਠੀਕ ਹੋ?
ਹਾਂਜੀ ਮੈਂ ਵਧੀਆ।
ਹਾਂਜੀ, ਹੋਰ ਕੀ ਕਰਦੇ ਪਏ ਓ?
ਕੁਛ ਨਹੀਂ ਬੈਠੇ ਸੀਗੇ ਹੁਣੇ ਰੋਟੀ ਪਾਣੀ ਬਣਾ ਕੇ, ਖਾ ਕੇ।
ਅੱਛਾ-ਅੱਛਾ। ਠੀਕ ਆ ਕੀ ਬਣਾ ਲਿਆ ਤੁਸੀ।
ਅਸੀ ਤਾਂ ਅ ਦਾਲ ਬਣਾਈ ਸੀਗੀ।
ਅੱਛਾ-ਅੱਛਾ।
ਮਾਂਹ ਛੋਲਿਆਂ ਦੀ ਦਾਲ ਮਿਕਸ ਕਰਕੇ।
ਅੱਛਾ-ਅੱਛਾ। ਦਾਲ ਮਿਕਸ ਕਰਕੇ ਬਣਾਈ ਸੀ।
ਤੁਸੀ ਕੀ ਬਣਾ ਲਿਆ?
ਅਸੀਂ ਅੱਜ ਬਣਾਏ ਸੀ ਫਲੀਆਂ।
ਅੱਛਾ, ਤੁਸੀ ਫਲੀਆਂ ਕਿਵੇਂ ਬਣਾਉਦੇ ਹੋ।
ਅਸੀ-ਅਸੀ ਫਲੀਆਂ ਜਿਹੜੀਆਂ ਤੁਹਾਨੂੰ ਕਿਹੜੀਆਂ ਫਲੀਆਂ ਪਸੰਦ ਆ।
ਮੈਂ ਤਾਂ ਸੋਇਬੀਨ ਦੀ ਫਲੀ ਖਾਧੀ ਆ ਓਦਾਂ ਜਿਆਦਾ ਇੱਥੇ ਇਹ ਉਹੀ ਬਣ ਦੀ। ਹਾਂਜੀ
ਵਧੀਆ ਬਣਦੀਆਂ ਸੋਇਆਬੀਨ ਦੀਆਂ ਫਲੀਆਂ। ਉਹਨਾਂ ਨੂੰ ਕੱਟ ਕੇ ਨਾ ਸੋਇਬੀਨ ਦੀ ਵਾਲੀਆਂ ਫਲੀਆਂ ਨੂੰ। ਤੇ ਅਹ ਪਿਆਜ-ਪਿਆਜ ਹੋਗੇ ਟਮਾਟਰ, ਟਮਾਟਰ ਹੋ ਗਏ ਤੇ ਹਰੀ ਮਿਰਚ ਹੋ ਗਈ ਅਦਰਕ ਹੋ ਗਿਆ। ਇਹਨਾਂ ਨੂੰ ਪੀਸ ਕੇ ਜਿੱਦਾਂ ਮਸਾਲਾ ਬਣਾ ਲੋ‌। ਮਸਾਲਾ ਬਣਾ ਕੇ ਨਾ ਤੇ ਇਹਨੂੰ ਪਹਿਲਾਂ ਫਰਾਈ ਮਸਾਲਾ ਪਹਿਲਾਂ ਭੁੰਨ ਲਓ ਚੰਗੀ ਤਰ੍ਹਾਂ। ਫਿਰ ਫਲੀਆਂ ਉਹਦੇ ਚ ਪਾ ਦੋ ਲੂਣ ਮਿਰਚ ਪਾ ਦੋ। ਔਰ ਆਲੂ-ਆਲੂ ਪਾਂਦੇ ਆ ਵਿੱਚ ਹਨਾ, ਆਲੂ ਕੱਟ ਕੇ ਪਾਦੋ ਨਾਲ। ਤੇ ਵਧੀਆ ਬਣਦੀਆਂ ਫਲੀਆਂ ਸੋਇਬੀਨ ਦੀ ਫਲੀਆਂ ਵਧੀਆ ਬਣਦੀਆਂ।
ਹਾਂਜੀ, ਅਸੀਂ ਵੀ ਏਦਾਂ ਹੀ ਬਣਾਈ ਦੀ ਐ ਕਦੇ-ਕਦੇ।
ਹਾਂਜੀ। ਸੁੱਕੀਆਂ ਸਬਜ਼ੀਆਂ ਤੇ ਏਦਾਂ ਹੀ ਬਣਦੀਆਂ।
ਹਾਂਜੀ, ਲੇਕਿਨ ਨਿਆਣਿਆਂ ਨੂੰ ਹਰੀ ਸਬਜ਼ੀ ਘੱਟ ਹੀ ਪਸੰਦ ਆਉਦੀ ਫਲੀਆਂ ਲੋ। ਕੀ ਵਗੈਰਾ ਕੱਟ ਹੀ ਪਸੰਦ ਆਉਦੀ ਐ।
ਹਾਂਜੀ ਹਾਂਜੀ। ਪਰ ਇਹ ਏ ਕਿ ਹਰੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਨਿਆਣੇ ਖਾਂਦੇ ਹੀ ਕਿੱਥੇ ਅੱਜ-ਕੱਲ੍ਹ।
ਹਾਂਜੀ ਇਹ ਤਾਂ ਏ ਅਸੀ ਹੁਣ ਹੁਣ ਸਵੇਰ ਲਈ ਰਾਜਮਾਂ ਪਿਓ ਤੇ ਰਾਜਮਾਂ ਬਣੋਗੇ ਸਵੇਰ ਨੂੰ।
ਅੱਛਾ-ਅੱਛਾ। ਹਾਂਜੀ ਹਾਂਜੀ ਸਹੀ ਗੱਲ ਆ। ਨਿਆਣਿਆਂ ਨੂੰ ਤਾਂ ਰਾਜਮਾਂ ਚਾਵਲ ਹੋਵੇ ਛੋਲੇ ਚਾਵਲ ਹੋਵੇ ਦਾਲ ਚਾਵਲ ਹੋਵੇ ਇਹੀ ਚੀਜ਼ਾਂ ਜ਼ਿਆਦਾ ਖਾ ਕੇ ਖੁਸ਼ ਆ।
ਹਾਂਜੀ, ਓਦਾਂ ਕਿਉਂਕਿ ਹਲਕੇ ਹੁੰਦੀ ਨਾ ਚੌਲ ਚੂਲ ਤਾਂ ਹਲਕੇ ਹੁੰਦੇ।
ਹਾਂਜੀ। ਸਹੀ ਗੱਲ ਆ। ਰੋਜ਼-ਰੋਜ਼ ਫਿਰ ਰੋਟੀ ਵੀ ਖਾਓ ਨਾ ਤੇ ਫਿਰ ਦਿਲ ਕਰਦੇ ਹੀ ਆ ਕਦੀ ਕਦੀ ਚਾਵਲ ਵੀ ਬਣਾ ਬਣਾ ਲਈਏ ਹਨਾ।
ਹਾਂਜੀ, ਓਦਾ ਚੌਲ ਓ ਖਾਣ ਨੂੰ ਤਾਂ ਹਲਕੇ ਹੁੰਦੇ ਆ ਲੱਗੇ ਹੁੰਦੇ ਆ। ਰੋਟੀ ਤਾਂ ਓਦਾਂ ਭਾਰੇ ਹੁੰਦੇ ਆ ਚੌਲ।
ਹਾਂਜੀ-ਹਾਂਜੀ ਸਹੀ ਗੱਲ।
ਹਾਂਜੀ ਕਹਿੰਦੇ ਆ ਚੌਲਾਂ ਨਾਲ ਫੈਟ ਵੱਧਦਾ।
ਹਾਂਜੀ ਇਹ ਤਾਂ ਹੈ ਕਹਿੰਦੇ ਤਾਂ ਹੈ ਫੈਟ ਵੱਧਦਾ ਪਰ ਜਿਹਨਾਂ ਨੂੰ ਪਸੰਦ ਆ ਉਹ ਤਾਂ ਡੇਲੀ ਖਾਂਦੇ ਆ ਉਹ ਨਹੀਂ ਹਟਦੇ
ਹਾਂਜੀ ਇਹ ਤਾਂ ਹੈ ਚਲੋ ਗਰਮੀਆਂ ਚ ਜਿੱਦਾਂ ਨਾ ਹੁਣ ਅ ਹਲ ਕੀ ਚੀਜ਼ਾਂ ਪਸੰਦ ਹੁੰਦੀਆਂ ਖਾਣੀਆਂ।
ਹਾਂਜੀ ਸਹੀ ਗੱਲ ਆ। ਗਰਮੀਆਂ ਵਿੱਚ ਤਾਂ ਚੱਲ ਇੱਕ-ਅੱਧਾ ਟਾਈਮ ਤਾਂ ਬਣ ਈ ਜਾਂਦੇ ਆਂ ਚੋਲ। ਠੰਡ ਚ ਥੋੜ੍ਹਾ ਬਚਾਅ ਰੱਖਣਾ ਪੈਂਦਾ। ਠੰਡ ਚ ਕਹੀਦਾ ਚੌਲ ਠੰਡੇ ਆ। ਹਾਂਜੀ-ਹਾਂਜੀ। ਹਾਂ ਹੋਰ ਸੁਣਾਓ? ਹੈਲੋ। ਹੈਲੋ। ਹੈਲੋ ਹਾਂਜੀ ਬੋਲੋ? ਹੈਲੋ। ਹੈਲੋ। ਹੈਲੋ। ਆਵਾਜ਼ ਨਹੀਂ ਆ ਰਹੀ ਤੁਹਾਨੂੰ।